ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ।
ਹਾਂਜੀ ਹਾਂਜੀ ਵਧੀਆ
ਰੋਟੀ ਖਾ ਲਈ ਹੋਰ ਕੀ ਬਣਾਇਆ ਬਸ
ਅੱਜ ਅੱਜ ਅਸੀਂ ਮਾਹ ਛੋਲਿਆਂ ਦੀ ਦਾਲ ਬਣਾਈ ਸੀ
ਅੱਛਾ ਹੋਰ ਕਿਵੇਂ ਬਣਾਈ ਹੈ ਕਿਵੇਂ ਬਣਾਉਂਦੇ ਹੋ ਤੁਸੀਂ
ਅਸੀਂ ਕਿ ਭਰਾ ਨੂੰ ਲ ਕੱਲਨ ਆਾ
ਅੱਛਾ ਬੋਇਲ ਕਰਕੇ
ਹਾਂਜੀ ਹਾਂਜੀ ਬਾਇਲ ਕਰਕੇ ਫੇਰ ਆਪਾਂ ਜਿੱਦਾਂ ਵਾਈਲ ਕਰ ਲੈਂਦੇ ਹਾਂ ਫੇਰ ਬਾਅਦ ਚ ਤੜਕਾ ਲਾ ਲੈਂਦੇ ਹਾਂ ਹਾਂਜੀ ਪਿਆਜ ਟਮਾਟਰ ਦਾ
ਠੀਕ ਹੈ ਹੋਰ ਹੋਰ ਕੀ ਬਣਾਇਆ ਨਾਲ
ਨਾਲ ਬਸ ਫੁਲਕੇ ਲਾਏ ਸੀ ਨਹੀਂ ਨਹੀਂ ਚਾਵਲ ਨਹੀਂ ਇਸ ਵੇਲੇ ਤੇ ਘੱਟ ਖਾਂਦੇ ਅਸੀਂ ਚਾਵਲ
ਅੱਛਾ ਹਾਂ ਅਧੇ ਟਾਈਮ ਤੇ ਵੈਸ ਵੀ ਘੱਟ ਖਾਧੇ ਜਾਂਦੇ ਅੱਛਾ ਹੋਰ ਬੱਚੇ ਸੌ ਗਏ
ਹਮ ਹਾਂਜੀ ਹਾਂਜੀ
ਬੱਚੇ ਸੋ ਗਏ ਅੱਛਾ
ਤੁਸੀਂ ਸੁਣਾਓ ਤੁਸੀਂ ਕੀ ਬਣਾਇਆ
ਅਸੀਂ ਇਸ ਟਾਈਮ ਉਹ ਬਣਾਇਆ ਸੀ ਪਕੌੜੀਆਂ ਬਣਾਈਆਂ ਸੀ
ਅੱਛਾ ਅੱਛਾ ਅੱਛਾ ਅੱਛਾ ਕਿਹਿੰਦੀ ਬਣਾਈਆਂ ਤੁਸੀਂ
ਬਸ ਜਿੱਦਾਂ ਬੰਦੇ ਆ ਮਤਲਬ ਕਿ ਪਿਆਜ ਵਗੈਰਾ ਕੱਟ ਕੇ ਮਿਰਚ ਆ ਹਰੀ ਮਿਰਚ ਟਮਾਟਰ ਵਗੈਰਾ ਸਾਰੇ ਉਹ ਤੇਲ ਚ ਫਰਾਈ ਕਰਕੇ ਪਾਣੀ ਪਾ ਕੇ ਥੋੜਾ ਬੋਇਲ ਕਰਲ ਲੋ ਫਿਰ ਪਾ ਕੇ ਬੁੰਦੀ ਫੇਰ ਉਹਨੂੰ ਢੱਕ ਕੇ ਰੱਖ ਮਿੰਟ ਵਾਸਤੇ ਬਸ ਇਸ ਤਰ੍ਹਾਂ ਹੀ ਬਣ ਜਾਂਦੀਆਂ ਨੇ ਕਈ ਸੁੱਕੀਆਂ ਬਣਾ ਲੈਂਦੇ ਨੇ ਉਹ ਬਿਲਕੁਲ ਮਤਲਬ ਕਿ ਪਿਆਜ ਵਗੈਰਾ ਕਰਕੇ ਭੁੰਨ ਕੇ ਫੇਰ ਪਕੌੜਿਆਂ ਪਾ ਥੋੜ੍ਹਾ ਜਿਹਾ ਪਾਣੀ ਹਲਕਾ ਪਾ ਕੇ ਸਟੀਮ ਲਗਾ ਕੇ ਢੱਕ ਦਿੰਦੇ ਨੇ ਹਾਂ ਹੋਰ ਹੋਰ ਕੋਈ ਪਲੈਨਿੰਗ ਬੰਨੀ ਘੁੰਮਣ
ਪਲੈਨਿੰਗ ਵਾਸਤੇ ਦੇਖੋ ਹੁਣ ਕਿਧਰੇ ਸੋਚ ਰਹੇ ਆ ਜਾਣ ਵਾਸਤੇ ਫਿਰ ਵੇਖੋ ਹੁਣ ਹਾਂਜੀ ਹੋਰ ਤੁਸੀਂ ਕਿੱਥੇ ਜਾ ਰਹੇ ਹੋ
ਦੇਖੋ ਕਿੱਥੇ ਜਾਣਾ ਆ ਚੰਡੀਗੜ੍ਹ ਜਾਈਏ ਕਿੱਥੇ ਜਾਈਏ
ਅੱਛਾ ਅੱਛਾ ਚੰਡੀਗੜ੍ਹ ਤੁਹਾਡੇ ਰਿਸ਼ਤੇਦਾਰ ਰਹਿੰਦੇ ਹੋਣੇ ਆ ਤਾਹੀਓਂ
ਹਾਂ ਚੰਡੀਗੜ੍ਹ ਦੇਖੋ ਸ਼ਹਿਰ
ਅੱਛਾ ਅੱਛਾ ਹਾਂਜੀ ਸਵੇਰੇ ਤੁਹਾਨੂੰ ਮੈਂ ਬਾਜ਼ਾਰ ਵੀ ਵੇਖਿਆ ਸੀ ਤੁਸੀਂ ਕਿੱਧਰੇ ਜਾ ਰਹੇ ਸੀ
ਹਾਂ ਬਾਜ਼ਾਰ ਮੈਂ ਜਾਣੀ ਸਮਾਨ ਲੈਣ ਗਈ ਸੀ
ਅੱਛਾ ਅੱਛਾ ਉਹੀ ਮੈਂ ਕਿਹਾ ਮੈਂ ਕਿਹਾ ਲੱਗਦੇ ਤੇ ਤੁਸੀਂ ਉ ਪਏ ਉਹ ਤੇ ਫੇਰ ਤਾਂ
ਹਾਂ ਬਾਜ਼ਾਰ ਗਏ ਸੀ ਥੋੜ੍ਹਾ ਜਾ ਸਮਾਨ ਵਗੈਰਾ ਲਿਆਣਾ ਸੀ ਕੁਛ ਘਰ ਦਾ ਵੀ ਤਾਂ ਕਰਕੇ ਹਾਂ ਹੋਰ ਅੱਜ ਕੱਲ ਤੇ ਮਾਰਕ ਟ ਚ ਸੂਟ ਵੀ ਵਧੀਆ ਵਧੀਆ ਆਏ ਹੋਏ ਨੇ ਕੋਟਨ ਦੇ
ਜੀ ਹਾਂਜੀ
ਹਾਂ ਗਈ ਸੀ ਦੇਖਣ ਫੇਰ ਇੱਕ ਪਸੰਦ ਆਇਆ ਲੈ ਕੇ ਆਈ ਹਾਂ ਕੋਟਨ ਦਾ ਹਾਂ ਹੋਰ ਤੁਸੀਂ ਲਿਆਏ ਕੁਛ ਕੇ ਨਹੀਂ ਸ਼ੋਪ ਵਿਗਾਰ ਪਾਈ
ਨਹੀਂ ਨਹੀਂ ਮੈਂ ਤੇ ਨਹੀਂ ਲੈ ਕੇ ਆਈ ਕੁੱਛ ਵੀ ਬਸ ਵੈਸੇ ਹੀ ਬੱਚੇ ਮਗਰ ਪੈ ਜਾਂਦੇ ਆ! ਇੱਕ ਚੱਕਰ ਲਵਾ ਜਾਂਦੇ ਆ ਬਾਜ਼ਾਰ ਦਾ
ਹਾਂ ਉਹ ਤੇ ਆਈ ਹੈ ਹਾਂ ਬਸ ਸੂਟ ਹੀ ਲੈ ਕੇ ਆਈ ਸੀ
ਅੱਛਾ ਅੱਛਾ ਕਿੰਨੇ ਦਾ ਮਿਲਿਆ ਕਿੱਥੋਂ ਲੈਂਦੇ ਹੋ ਤੁਸੀਂ ਸੂਟ
ਅਸੀਂ ਇਥੇ ਹੀ ਲੈਣੇ ਆ ਜੁਗਾਦਰੀ ਤੋਂ ਲਈਦਾ
ਅੱਛਾ ਅੱਛਾ ਮੋਲ ਵਿਚੋਂ ਲਿਆ ਕੇ ਸ਼ੋਪ
ਨਾ ਅਸੀਂ ਸ਼ੋਪ ਤੋ ਲਏ ਆ
ਅੱਛਾ
ਹਾਂ ਮੋਲ ਚ, ਨਹੀਂ ਜਾਈ ਦਾ ਮੋਲ ਚ ਤਾਂ ਬਸ ਥੋੜਾ ਜਾ ਘਰ ਦਾ ਸਮਾਨ ਜਿੱਦਾਂ ਕੋਲਡ ਡਰਿੰਕ ਵਗੈਰਾ ਲੈ ਆਏ ਨਮਕੀਨ ਵਗੈਰਾ ਬਿਸਕਿਟ ਵਗੈਰਾ ਲੈ ਆਏ ਮੋਲ ਚ, ਤਾਂ ਐ! ਸਮਾਨ ਲੈਦੇ ਆ ਔਫਰ ਚ, ਜਿਹੜਾ ਕੋਈ ਲੱਗਿਆ ਹੋਵੇ ਤਾਂ ਹੂੰ ਹੂੰ ਵੈਸੇ ਹਾਂ
ਹੂੰ ਸੂਟ ਵਧੀਆ ਮਿਲਦੇ ਮਿਲਦੇ ਉਹਦੀ ਦੁਕਾਨਾਂ ਦੀ ਦੁਕਾਨ ਤੋਂ
ਹਾਂ ਸੂਟ ਤੇ ਵਧੀਆ ਮਿਲ ਜਾਂਦੇ
ਅੱਛਾ! ਅੱਛਾ ਅੱਛਾ!
ਹਾਂ ਛੋਟ ਵਧਿਆ ਮਿਲ ਜਾਂਦੇ ਬਸ ਟਰਾਈ ਲੈ ਲੈਣੇ ਆ ਜ਼ੇ ਕਿਸੇ ਵੇਲੇ ਕੋਈ ਦੁਕਾਨ ਤੋਂ
ਅੱਛਾ ਅੱਛਾ ਹਾਂਜੀ ਹਾਂਜੀ ਹੋਰ। ਹ
ਹੋਰ ਬਸ ਵਧੀਆ।
ਹੂੰ
ਰੋਟੀ ਖਾ ਲਈ?
ਹਾਂਜੀ।
ਹਾਂ ਅੱਛਾ ਹੋਰ? ਕਿਧਰੇ ਘੁੰਮਣ ਨੀ ਗਏ ਰੋਟੀ ਤੋਂ। ਖਾਣ ਤੋਂ ਬਾਅਦ ਨੀ ਜਾਂਦੇ ਸੈਰ ਕਰਨ?
ਨਹੀਂ ਨਹੀਂ ਬਸ ਦੇਰ ਹੋ ਜਾਂਦੀ ਰੋਟੀ ਖਾਂਦੇ ਖਾਂਦੇ।
ਅੱਛਾ!
ਹਾਂ ਅੱਛਾ ਅੱਛਾ ਨਹੀਂ ਸਾਨੂੰ ਔਖਾ ਹੋ ਜਾਂਦਾ ਵੈ ਲੇਟ ਹੀ ਹੋ ਜਾਂਦੀ ਏ ਨਾ ਰੋ। ਟੀ ਫਿਰ
ਹਾਂ ਹਾਂ ਹੂੰ ਠੀਕ ਹੈ ਨਾ ਅਸੀਂ ਤੇ ਚੱਕ ਰ ਲਾ ਆਈ ਦਾ ਇੱਕ।
ਹੂੰ ਉਹੀ ਤੇ ਚਲੋ ਵਧੀਆ ਹਾਂਜੀ ਹਾਂਜੀ।
ਟਾ ਚੱਕਰ ਲਗਾਏ ਆਪਣੇ ਤੇ ਉੱਥੇ ਪਾਰ ਪੁਆਰਾ ਚੱਲੋ। ਹੋ ਆਨੇ ਆ
ਹਾਂਜੀ ਹਾਂਜੀ ਚਲੋ ਵਧੀਆ।
ਹੋਰ ਹੋਰ ਤੁਸੀਂ ਸੁਣਾਓ? ਹਾਂ ਹੋਰ?
ਬਸ
ਇੱਥੇ ਵੀ ਤਾਂ ਸ਼ੋਪ ਖੁੱਲੀ ਹੈ ਨਾ ਇੱਕ। ਚੰ ਇਧਰ ਮੈਨੂੰ ਲੱਗਦਾ ਇਥੇ ਨੇੜੇ ਤੇੜੇ ਹੀ ਇੱਕ ਦੁਕਾਨ ਹੋਰ ਛੋਟੀ ਜਿਹੀ ਖੁੱਲੀ ਹੈਗੀ ਏ ਕੱਪ
ਅੱਛਾ ਅੱਛਾ!
ਹਾਂ ਉੱਥੇ ਵੀ ਬੜੇ ਵਧੀਆ
ਹਾਂਜੀ ਬੜੀ ਦੁਕਾਨਾਂ ਅੱਜ ਕੱਲ੍ਹ ਬੜੀਆਂ ਸ਼ੋਪ ਖੁੱਲਦੀਆਂ ਪਈਆਂ ਕੱਪੜੇ ਦੀਆਂ ਕਦੇ ਕਿਸੇ ਚੀਜ਼। ਦੀ ਵੇਖ ਲਓ ਸੇਲ ਲੱਗੀ ਹੁੰਦੀ ਏ।
ਸੇਲ ਤੇ ਲੱਗੀ ਹੋਏਗੀ ਬਕਾਇਦਾ ਇੱਕ ਹੋਰ ਸ਼ੋਪ ਖੁੱਲ ਦੀਆ ਬੱਚਿਆਂ ਦੇ ਕੱਪੜੇ ਨੇ ਉੱਥੇ ਬੜੇ ਸੋਹਣੇ ਸੋਹਣੇ ਮਿਲ ਦੇ ਉੱਥੇ ਟਰਾਈ ਕਰ ਲੈਣਾ ਬੱਚਿਆਂ ਦੇ ਕੱਪੜੇ ਲੈਣੇ ਹੋਣਗੇ ਨਾ ਉੱਥੋਂ ਟਰਾਈ ਲੈ ਲੈਣਾ ਹਾਂ ਉੱਥੇ ਬੜੇ ਵਧੀਆ ਕੱਪ ਮਿਲਦੇ ਨੇ ਬੱਚਿਆਂ ਵਾਲੇ ਹਾਂ ਹਾਂ ਜੇ ਲੈਣੇ ਹੋਣਗੇ ਤੇ ਵੇਖ
ਬਈ ਸੂਟ ਵੀ ਹੈਗੇ ਨੇ ਉਹਦੇ ਕੋਲ ਬੱਚਿਆਂ ਦੇ ਕੱਪੜੇ ਵੀ ਹੈਗੇ ਨੇ ਹਾਂ ਤਾਂ ਕਰਕੇ
ਹਾਂਜੀ
ਨਹੀਂ ਬੜੇ ਵਧੀਆ ਕੱਪੜੇ ਲਾਏ ਹੋਏ ਉਹਨਾਂ ਨੇ ਰੇਂਜ ਵਾਈਜ਼ ਵੀ ਸਹੀ ਹੈ ਉਹਨਾਂ ਦੀ ਕਿੰਨਾ ਹਾਂ ਹੋਰ
ਹਾਂਜੀ ਕੋਈ ਨੀ ਟਰਾਈ ਕਰਾਂਗੇ ਕਿਸੇ ਦਿਨ ਜਾ ਕੇ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ
ਦੇਖ ਲੈਣਾ ਹਾਂ ਹੋਰ ਹੋਰ ਵਧੀਆ ਚੱਕਰ ਲਾਂਦੇ ਵਸੇ ਮੈਂ ਕਿਹਾ ਚੱਲ ਨਾ ਹਜੇ ਜਾਗਦੇ ਪਏ ਨੇ ਹਾਂ ਜਾਗਦੇ ਪਏ ਨੇ ਹਾਂ ਮੈਂ ਕਿਹਾ ਚੱਲ ਇੱਕ ਚੱਕਰ ਲਾ ਆਈਏ
ਹਾਂਜੀ ਹਾਂਜੀ ਉਹ ਤੇ ਹੈ
ਹਾਂ ਹੋਰ ਬਸ ਚੱਕਰ ਲਾ ਕੇ ਤੇ ਹੁਣ ਬਸ ਸੋਣਾ ਹੀ ਏ
ਹਾਂਜੀ ਹਾਂਜੀ ਕੋਈ ਨੀ ਹਾਂਜੀ ਉਹ ਤੇ ਹੈਈ ਲੇਟ ਹਾਂਜੀ ਹਾਂਜੀ ਉਹ ਤੇ ਹੋਈ ਜਾਂਦੀ ਲੇਟ
ਆਹ ਲੇਟ ਸੌਣਦੇ ਨੇ ਲੇਟ
ਹੋਰ ਸਾਡੇ ਆਪਣੇ ਬੱਚੇ ਬੜੀ ਲੇਟ ਸੌਣਦੇ ਤੈ ਆ ਤੇ ਸਵੇਰੇ ਉੱਠਦੇ ਵੀ ਗਿਆਰਾਂ ਵੱਜ ਜਾਂਦੇ ਉਹਨਾਂ ਨੂੰ ਉਠਦੇ ਉੱਠਦੇ ਹਾਂ ਫਿਰ ਤਾਂ ਹਾਂਜੀ ਹਾਂਜੀ
ਤਾਂ ਹੀ ਪਤਾ ਲੱਗੇਗਾ ਟੈਮ ਸਿਰ ਉੱਠਣਾ
ਹਾਂਜੀ ਹਾਂ ਉਹ ਤੇ ਹੈ ਈ ਐ।
ਕੰਮ ਤਾਂ ਈ ਨਿਪਟੇਗਾ।
ਟੈਮ
ਹਾਂ ਓਈ ਨਾ ਟੈਮ ਨੀ ਫੇਰ ਰਹਿੰਦਾ। ਉਹ ਚੀਜ਼ ਨੀ ਰਹਿੰਦੀ ਜੋ ਪਹਿਲੇ ਬੰਦਾ ਰੂਟੀਨ ਨਾਲ ਉੱਠਦਾ, ਰੂਟੀਨ ਨਾਲ ਸੌਂਦਾ।
ਹਾਂਜੀ ਹਾਂਜੀ ਉਹ ਤੇ ਹੈ ਈ ਐ। ਬਸ ਐ ਜੀ ਇਹ ਛੁੱਟੀਆਂ ਵਿੱਚ ਤੇ ਔਖਾ ਹੁੰਦਾ ਬੱਚਿਆਂ ਦੇ ਨਾਲ ਈ। ਹਾਂਜੀ ਓਹੀ ਤੇ ਹਾਂਜੀ ਹਾਂਜੀ ਉਹ ਤੇ-
ਲੈ ਚੱਲ ਛੱਡ ਭਰੇ ਮਨਾ ਥੋੜੀ ਠਹਿਰ ਕੇ ਕਰ ਲਾਂਗੇ ਕੰਮ। ਓਹੀ ਨਾ ਫ਼ਰਕ ਪੈਂਦਾ ਇਦਾ ਵੀ ਬੜਾ।
ਹੂੰ ਹੂੰ
ਣਗੇ ਫੇਰ ਟੈਮ ਸਿਰ ਵੀ ਸੋਣਗੇ। ਟੈਮ ਸਿਰ ਉੱਠਣਗੇ।
ਬਸ ਐਂਜ ਈ ਐ ਬੱਚਿਆਂ ਨਾਲ। ਤੇ ਔਖਾ ਹੋ ਜਾਂਦਾ ਬੱਚਿਆਂ ਨਾਲ ਤੇ ਬੜਾ ਜਿਆਦਾ
ਉਹੀ ਤੇ ਬਸ ਕੁਛ ਨੀ ਕਰ ਸਕੇ। ਹਾਂ ਨਹੀਂ ਉੱਥੇ ਕੱਪੜੇ ਬੜੇ ਵਧੀਆ ਨੇ ਇ ਇੱਕ ਵਾਰੀ ਟਰਾਈ ਜ਼ਰੂਰ ਲੈਣਾ।
ਹਾਂਜੀ ਹਾਂਜੀ ਕੋਈ ਨੀ ਮੈਂ ਦੇਖ ਗੀ ਇੱਕ ਵਾਰੀ ਕਰਾਂਗੀ ਟਰਾਈ। ਹਾਂਜੀ
ਕੱਪੜੇ ਨੇ ਉਦੇ ਕੋਲ ਨਾ। ਬੱਚਿਆਂ ਦੀ ਵਰੈਟੀ ਬੜੀ ਵਧੀਆ।
ਹਾਂਜੀ ਹਾਂਜੀ ਕੋਈ ਨੀ ਹਾਂਜੀ ਲੈਣੇ ਤੇ ਹੈ ਈ ਬੱਚਿਆਂ ਵਾਸਤੇ ਹੁਣ ਘੁੰਮਣ ਜਾਵਾਂਗੇ ਫੇਰ ਜਾਓ ਤਾਂ ਚਾਹੀ- ਦਾ ਐ ਫੇਰ ਵੇਖਾਂਗੇ ਟਰਾਈ ਹਾਂਜੀ-
ਵੇਖ ਆਣਾ ਤੁਸੀਂ ਇੱਕ ਵਾਰੀ ਹਣਾ
ਹਾਂਜੀ ਹਾਂਜੀ ਕੋਈ ਨੀ। ਮੈਂ ਇੱਕ ਵਾਰੀ ਟਰਾਈ ਕਰਾਂਗੀ। ਹਾਂਜੀ ਹਾਂਜੀ
ਕੁਲਫ਼ੀ ਬਣਾ ਦਿਓ ਕਦੀ ਘਾਰ।
ਨਹੀਂ ਤੇ ਕਿੰਝ ਬਣਦੀ ਹੈ
ਲੈ ਮੈਂ ਕਿਹਾ ਮੈਨੂੰ ਦੱਸ ਦੋ ਕਿੰਜ ਬਣਦੀ ਆ
ਅੱਛਾ ਅੱਛਾ ਇੱਕ ਵਾਰੀ ਬਣਾਈ ਤੇ ਸੀ ਅਸੀਂ ਪਰ ਹੁਣ ਚੇਤਾ ਤਾਂ ਨਹੀਂ ਬਸ ਕਾਫੀ ਟਾਈਮ ਹੋ ਗਿਆ ਇੱਕ ਵਾਰੀ ਬਣਾ ਹਾਂਜੀ ਹਾਂਜੀ ਅੱਛਾ ਅੱਛਾ ਉਹ ਕਿੰਝ ਬਣਾਂਦੇ ਹੋ ਤੁਸੀਂ
ਕਸ਼ਟਡ ਬਸ ਦੁੱਧ ਦੁੱਧ ਨੂੰ ਮਤਲਬ ਕੀ ਥੋੜਾ ਦੁੱਧ ਕਾਢ ਕੇ ਨਾ ਕਟੋਰੀ ਵਿਚ ਬੋਇਲ ਕਰ ਲੋ ਦੁੱਧ ਨੂੰ ਥੋੜਾ ਕੱਢ ਕੇ ਤੇ ਉਹਦੇ ਥੋੜਾ ਇੱਕ ਦੋ ਚਮਚ ਕਸਟਰਡ ਦੇ ਮਿਲਾ ਲੋ ਤੇ ਜਿਹੜਾ ਤੁਸੀਂ ਦੁੱਧ ਬ ਗੈਸ ਰੱਖਿਆ ਬੋਇਲ ਵਾਸਤੇ ਉਹਦੇ ਚ ਮਿਲਾ ਤੇ ਉਹਨੂੰ ਕਾੜ ਲੋ ਥੋੜੀ ਦੇਰ ਜਿੰਨੇ ਉਹ ਸਮਝੋ ਥੋੜ੍ਹਾ ਜਿਹਾ ਗਾੜਾ ਹੋ ਜਾਏਗਾ ਵਿੱਚ ਚੀਨੀ ਪਾ ਦੋ ਤੇ ਤੁਸੀਂ ਜੋ ਫਰੂਟ ਕੱਟ ਕੱਟ ਕੇ ਪਾਣੇ ਆ ਫਰੂਟ ਪਾ ਦੋ ਹਾਂ ਚਾਹੇ ਡਰਾਈ ਫਰੂਟ ਪਾ ਲੋ ਚਾਹੇ ਦੂਜੇ ਫਰੂਟ ਪਾ ਲੋ
ਹਾਂਜੀ ਹਾਂਜੀ ਕੋਈ ਨਹੀਂ
ਥੋੜੀ ਦੇਰ ਫਰਿਜ ਚ ਰੱਖ ਦੋ ਬਸ ਇੰਜ ਹੀ ਕਸਟਰਡ ਬਣ ਜਾਂਦਾ ਹੂ ਇੱਕ ਵਾਰੀ ਬਣਾਇਆ ਸੀ ਹਾਂ ਇੱਕ ਵਾਰੀ ਬਣਾਇਆ ਹੈ ਸੀ ਤੇ ਮੈਂ ਕਿਹਾ ਹੁਣ ਦੁਬਾਰਾ ਫੇਰ ਬਣਾਵਾਂਗੇ ਗਰਮੀਆਂ ਦਾ ਹੀ ਮੌਸਮ ਹੈ ਗਰਮੀਆਂ ਚ ਹੀ ਖਾਧਾ ਜਾਂਦਾ ਵਾਲਾ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਕੋਈ ਨੀ ਇੱਕ ਵਾਰੀ ਬਣਾ ਕੇ ਦੇਖਾਂਗੀ ਬੱ ਬੱਚਿਆਂ ਨੂੰ ਦੇਖੋ ਟੇਸਟ ਲੱਗਦਾ ਕੇ ਨਹੀਂ ਹਾਂਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਉਹ ਨਾ ਮੈਨੂੰ ਨਾ ਕਿਸੇ ਦਾ ਕੋਲ ਆਂਦਾ ਹੈ ਹੂੰ ਉਹ ਠਹਿਰ ਕੇ ਤੁਹਾਨੂੰ ਨਾਲ ਗੱਲ ਕਰਨੀੇ ਆ ਠੀਕ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ